ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ
ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਹਾਂਜੀ ਬਸ ਆਪਾ ਵਧੀਆ ਤੁਸੀਂ ਸੁਣਾਓ ਤੁਸੀਂ ਸਭ ਠੀਕ ਹੋ
ਹਾਂਜੀ -ਹਾਂਜੀ, ਵਧੀਆ- ਵਧੀਆ ਹੋਰ ਕੀ ਕਰ ਰਹੇ ਸੀ ਘਰ ਪਰਿਵਾਰ ਸਾਰੇ ਵਧੀਆ
ਹਾਂਜੀ- ਹਾਂਜੀ ਮਹਾਰਾਜ ਦੀ ਕਿਰਪਾ ਘਰ ਪਰਿਵਾਰ ਸਭ ਠੀਕ ਹੈ, ਮਹਾਰਾਜ ਦੀ ਕਿਰਪਾ ਰਹਿਣੀ ਚਾਹੀਦੀ ਬਸ ਚਲੀ ਜਾਂਦਾ, ਬਸ ਬੈਠੇ ਆ, ਗਰਮੀ ਨਾਲ ਬੁਰਾ ਹਾਲ ਹੋਇਆ ਪਿਆ
ਹਾਂਜੀ, ਉਧਰ ਬੜੀ ਗਰਮੀ ਹੈਗੀ ਧੁੱਪ- ਧੁੱਪ ਹੈ ਨੀ
ਧੁੱਪ, ਤੁਹਾਨੂੰ ਕੀ ਦੱਸੀ ਹੁਣ ਏਸੀ ਚ ਬਹਿ ਕੇ ਵੀ ਉਹੋ ਜਿਹਾ ਹਾਲ, ਫੀਲ ਜਾ ਨਹੀਂ ਹੁੰਦਾ ਕਿ ਏਸੀ ਚ ਬੈਠੇ ਹਾਂ ਆਪਾਂ ਹੋਰ ਕੁਛ ਨੀ, ਹਹ ਬਸ ਹ ਹਮ ਉਹ ਤੇ ਹੈਗਾ ਵਾ ਤੇ ਉਹ ਦੱਸੀਏ ਗਰਮੀ ਦਾ ਇੰਨਾ ਬੁਰਾ ਹਾਲ ਹੈ ਤੁਹਾਨੂੰ ਕੀ ਦੱਸੀਏ ਕੀ ਘਰੋ ਬਾਹਰ ਨਿਕਲਣਾ ਔਖਾ ਹੋ ਗਿਆ ਕਿ ਕੰਮ ਵਾਸਤੇ ਵੀ ਕਿਤੇ ਜਾਣੇ ਬਜਬੂਰੀ ਹੈ ਕਿ ਜਾਣਾ ਪੈਂਦਾ ਵਾ, ਨਿਕਲਣਾ ਪੈਂਦਾ ਵਾ ਪਰ ਹੁਣ ਕੀ ਕਰ ਸਕਦੇ ਹੈ ਘਰ ਆ ਕੇ ਵੀ ਚੈਨ ਨਹੀ ਹੈਗਾ, ਪੱਖੇ ਲਾ ਲਓ, ਭਾਵੇ ਕੂਲਰ ਲਾ ਲਓ, ਥੋੜਾ ਜਿਹਾ ਜਦੋਂ ਤੱਕ ਸਾਡੇ ਸਾਹਮਣੇ ਹੈਗਾ ਨਾ ਫੇਸ ਦੇ ਉਦੋ ਤੱਕ ਉਹਦੀ ਹਵਾ ਲੱਗਣੀ ਆ ਬਸ ਹਟ ਜਾਓ, ਤੇ ਫਿਰ ਪਸੀਨੇ ਨਾਲ ਭਰ ਜਾਂਦੇ ਪਰ ਐਤਕੀ ਕਿਤੇ, ਹਾਂਜੀ, ਪਰ ਐਤਕੀ ਗਰਮੀ ਵੀ ਇੰਨੀ- ਇੰਨੀ ਜ਼ਿਆਦਾ ਹੋਗੀ, ਫਰਵਰੀ ਦੇ ਮਹੀਨੇ ਦੀ ਗਰਮੀ ਸਟਾਰਟ ਹੈ ਐਤਕੀ
ਹਾਂਜੀ, ਗਰਮੀ ਵੀ ਇੰਨੀ ਆ ਨਾ, ਹੁਣ ਦੁਪਹਿਰੇ ਜਿਆਦਾ ਨਾਰੀਅਲ ਪਾਣੀ ਪੀਓ, ਪਾਣੀ ਦੀ ਕਮੀ ਨਾ ਹੋਏ ਗਰਮੀ ਚ ਗੁਲੂਕੋਨਡੀ ਲੈ ਲਓ ਓ ਆਰ ਐਫ ਲੈ ਲੋ, ਔਰ ਅੱਜ ਕਲ ਉਹ ਵੀ ਆਦੀ ਨਾ ਗਲੂਕੋਨ ਡੀ ਵਗੈਰਾ ਲੋ
ਹਾਂਜੀ-ਹਾਂਜੀ-ਹਾਂਜੀ, ਗੁਲਕੋਡੀ ਆਦੀ ਆ ਔਰ ਐਸਾ ਹੁੰਦਾ ਵਾ, ਉਹਦੇ ਸਾਰੀ ਅੱਜ-ਕੱਲ ਫਰੂਟੀ ਏ ਟਾਈਪ ਆ ਜਾਂਦਾ, ਸਭ-' ਕੁਝ ਕਿ ਬੰਦਾ ਇਹੋ ਜਹੀ ਚੀਜ਼ਾਂ ਖਾ ਲੈਂਦਾ, ਜਿੰਨਾ ਨਿੰਬੂ ਪਾਣੀ ਸਭ ਤੋਂ ਬੈਸਟ ਹੈਗਾ, ਕੋਕੋਨਟ ਨਾਰੀਅਲ ਪਾਣੀ ਹੋ ਗਿਆ, ਨਾਰੀਅਲ ਪਾਣੀ ਆਪਣੇ ਵੈਸੇ ਵੀ ਪੰਜਾਬ ਦੇ ਵਿੱਚ ਕਿਤੇ ਹੁੰਦਾ ਨੀ ਹੈ, ਇਹ ਹੁੰਦਾ ਬਾਹਰ ਹੋ ਸਾਊਥ ਵਾਲੀ ਸਾਈਡ ਤੋਂ ਹੁੰਦਾ ਵਾ ਤੇ ਉਹਦੇ ਵਿੱਚੋਂ ਕਿਵੇਂ ਸਹੀ ਔਰੀਜਨਲ ਹੁੰਦਾ ਵਾ, ਜਾਂ ਇੰਜੈਕਸ਼ਨ ਵਾਲਾ ਹੁੰਂਦਾ ਵਾ ਉਹ ਚੀਜ਼ ਤੁਾਨੂੰ ਪਤਾ ਨੀ ਆਪਾਂ ਫਿਰ ਵੀ ਸਵਾਦ ਨਾਲ ਪੀ ਲੈਂਦੇ ਹਾਂ, ਪਰ ਸਭ ਤੋਂ ਬੈਸਟ ਮੈਂ ਤੇ ਕਹਿੰ ਗਰਮੀ ਦੇ ਵਿੱਚ ਨਿੰਬੂ ਪਾਣੀ ਪੀਓ ਸਭ ਤੋਂ ਬੈਸਟ ਹੈਗਾ, ਜੀ ਆਪ ਬਣਾ ਕੇ ਹਾਂਜੀ ਦਹੀਂ ਖਓ ਸਭ ਤੋਂ ਬੈਸਟ ਹੈਗਾ, ਉਹ ਜਿਹੜੀ ਚੀਜ਼ ਹੈਗੀ ਹੈ, ਐ ਦਹੀਂ ਚ ਬਰਫ਼ ਪਾਲੋ ਥੋੜਾ ਹੋਰ ਠੰਡਾ ਲੱਗਣਾ। ਅਗਰ ਉਸ ਟਾਈਮ ਤੇ ਤਾਜਾ ਖਾਣ ਲੱਗੇ, ਥੋੜਾ ਗਰਮ ਲਗਦਾ ਹੋਏ, ਅਗਰ ਠੰਡਾ ਕਰਨਾ ਹੋਏ ਤਾ ਬਰਫ਼
ਹਾਂ ਲੱਸੀ ਬਣਾ ਲੋ, ਲੱਸੀ ਬਣਾ ਲੋ, ਮੱਠਾ ਮੱਠੇ ਵਰਗਾ ਛਾ ਜਿਹਾ ਬਣਦਾ ਹੈ, ਉਹ ਬਣਾਲੋ ਰੇਈਤਾ ਬਣਾਲੋ,
ਹਾਂਜੀ-ਹਾਂਜੀ, ਇਹੋ ਹੀ ਚੀਜ਼ਾਂ ਠੰਡੀਆਂ ਚੀਜ਼ਾਂ ਖਾਲੋ ਫਰੂਟਸ ਖਾ ਲਓ, ਵੀ ਪਰ ਫਰੂਟ ਵੀ ਅੱਜ-ਕੱਲ੍ਹ ਰਿਸ ਕੀ ਹੋ ਗਿਆ, ਹਰ ਇੱਕ ਚੀਜ਼ ਕੁਛ ਰਹਿ ਹੀ ਨਹੀਂ ਗਿਆ, ਚੀਜ਼ ਤੇ ਮਗਰ ਐਤਕੀ ਪਰ ਇੱਕ ਚੀਜ਼ ਨਾ ਮੈਂ ਨੋਟਿਸ ਕੀਤੀ ਹੈ ਕਿ, ਐਤਕੀ ਠੰਡ ਠੰਡ ਪਾਈ ਸੀ, ਸਿਰਫ ਦੋ ਕੁ ਮਹੀਨੇ ਗਰਮੀ ਬੜੀ ਜਲਦੀ ਸਟਾਰਟ ਹੋ ਗਈ ਹੈ। ਜੁਲਾਈ ਸਟਾਰਟ ਹੋ ਗਿਆ, ਹਲੇੇ ਤੇ ਦੋ ਮਹੀਨੇ ਮੈਡਮ ਪਏ ਆ, ਦੋ ਮਹੀਨੇ ਵੀ ਆ ਹੀ ਹਾਲ ਹੋਊਗਾ, ਮੀਹ ਦਾ ਮੌਸਮ ਹੈ। ਬਾਰਿਸ਼ ਦਾ ਮੌਸਮ ਆ, ਬਾਰਿਸ਼ ਦਾ ਨਾਮ ਨਿਸ਼ਾਨ ਨੀ ਗਾ ਗਰਮੀ ਸ਼ੁਰੂ ਆ, ਤੇ ਯਾਰ ਕਿ ਹਾਂਜੀ ਐਤਕਿ ਤੇ ਰਿਕਾਰਡ ਹੀ ਕਰਤਾ, ਇਹਨਾਂ ਨੇ ਤੇ ਪੰਜਾਹ ਬਵੰਜਾ ਤਰਵੰਜਾ ਟੱਚ ਗਿਆ, ਟੱਚ ਕਰ ਗਿਆ। ਪੰਜਾਬ ਦਾ ਪਿਛਲੇ ਸਾਲ ਤੇ ਫਿਰ ਵੀ ਪੰਤਾਲੀ ਬਤਾਲੀ ਪੰਤਾਲੀ ਦੇ ਵਿੱਚ ਵੀ ਰਿਹਾ। ਔਤਕੀ ਤੇ ਬਵੰਜਾ-ਤਰਵੰਜਾ ਤੱਕ ਚਲਾ ਗਿਆ ਪੂਰੀ ਗਰਮੀ,
ਬਿਲਕੁਲ ਇਹੀ ਵੇਖੋ ਨਾ, ਗਰਮੀ ਵਿੱਚ ਲੋਕ ਰਸੋਈਆਂ ਵਿੱਚੋਂ ਪਸੀਨੇ ਆ ਜਾਂਦੇ ਹੈ। ਹੁਣ ਤਾਂ ਇਸ ਮਹੀਨੇ ਗਰਮੀ ਵੀ ਇੱਡੀ ਹੈ, ਨਾ ਚਿਪ-ਚਿਪ ਵਾਲੀ ਗਰਮੀ ਹੈਗੀ ਹੈ ਪਸੀਨੇ, ਨਹਾ ਕੇ ਰਸੋਈ ਚ ਵੜੋ, ਫੇਰ ਉਹੀ ਚਿਪਚਿਪ ਵਾਲੇ ਕੱਪੜੇ ਫਿਰ ਨਹਾ ਕੇ ਕਮਰੇ ਚ ਵੜੋ ਫਿਰ ਬ ਚੇਜ ਕਰ ਇਤਨਾ ਪਰੇਸ਼ਾਨ ਹੋ ਗਿਆ, ਗਰਮੀ ਨਾਲ ਲੋਕ ਜਰ ਜਾਂਦੇ ਆ ਵਾਰ-ਵਾਰ-ਵਾਰ-ਵਾਰ ਨਹਾ ਈ ਜਾਏ ਜਾਂਦੇ ਆ।
ਪਰ ਜ਼ਿਆਦਾ ਵੀ ਨਹਾਉਣਾ ਵੀ, ਕਹਿੰਦੇ ਨੇ ਕਿ ਉਹ ਵੀ ਚੰ ਚੰਗਾ ਨਹੀਂ ਹੁੰਦਾ, ਕਿਉਂਕਿ ਗਰਮੀ ਜਦੋਂ ਆਉਂਦੀ ਹੈ, ਸਾਡੀ ਬੋਡੀ ਤੇ ਜਿਹੜਾ ਉਹ ਟੈਂਪਰੇਚਰ ਉਹ ਵਧਾ ਦਿੰਦੀ ਐ ਗਰਮੀ ਤੇ ਫੇਰ ਆਪਾਂ ਉਸੇ ਟਾਈਮ ਕੀ ਕਰਦੇ ਹਾਂ, ਜ਼ਿਆਦਾਤਰ ਲੋਕ ਕੀ ਕਰਦੇ ਆ ਬਾਹਰੋਂ ਧੁੱਪ ਆਦੇ ਆ। ਉਸ ਟੈਮ ਕੱੜੇ ਲਾ ਕੇ ਸੁੱਟ ਦਿੰਦੇ, ਸਾਈਡ ਦੇ ਪੱਖੇ ਥੱਲੇ ਬਹਿ ਜਾਂਦੇ ਆ ਉਹ ਵੀ ਇੱਕ ਹਾਨੀ ਕਰਕੇ ਗਾ ਬਿਨਾਂ ਕਿਉਂਕਿ ਕਹਿੰਦੇ ਆ ਕਿ ਸਿਆਣੇ ਕਹਿੰਦੇ ਹੈ, ਕਿ ਹਾਂਜੀ ਕਿ ਕਹਿੰਦੇ ਹੈ ਕਿ ਜਦੋਂ ਗਰਮੀ ਜੋ ਬੰਦਾ ਆਵੇ ਨਾ, ਤੇ ਪਹਿਲਾਂ ਸ਼ਾਂਤੀ ਨਾ ਕਿਤੇ ਬਵੇ, ਪਹਿਲਾਂ ਰਮਾਨ ਨਾਲ ਪੰਜ ਦ ਮਿੰਟ ਆਪਣਾ ਕਹਿੰਦੇ ਨਾ ਕਿ ਬਾਹਰੋਂ ਟੈਂਪਰੇਚਰ ਤਾਂ ਹਾਈ ਹੁੰਦਾ ਵਾ, ਤੇ ਜਦੋਂ ਆਪਣੀ ਆ ਕੇ ਜਗ੍ਹਾ ਤੇ ਬੈਠਾ ਜਾਂ ਕਿਤੇ ਬਾਹਰ ਸ਼ਾਮੇ ਬਹਿ ਗਿਆ ਬੰਦਾ ਉੇ ਪੰਜ ਦਸ ਮਿੰਟ ਪਹਿਲਾਂ ਸਾਹ ਲਵੇ, ਅਤੇ ਉੱਥੇ ਜਦੋਂ ਬੋਡੀ ਦਾ ਟੈਂਪਰੇਚਰ ਵਾਪਸ ਆ ਗਿਆ ਨਾ, ਉਸ ਟਾਈਮ ਤੋਂ ਬਾਅਦ ਪਾਣੀ ਪੀਵੇ ਜਾਂ ਘਰ ਬੈਠਾ ਫਿਰ ਆਪਣੇ ਕੱਪੜੇ ਲਾਵੇ ਫੇਰ ਕਰੇ ਪਰ ਅੱਜ-ਕੱਲ੍ਹ ਇਹ ਲੋਕੀ ਕਰਦੇ ਕਿੱਥੇ ਐ ਮੈਡਮ, ਗਰਮੀ ਦਾ ਨੁਕਸਾਨ ਹੀ ਕਿੰਨਾ ਹੋ ਜਾਂਦਾ, ਅੱਜ-ਕੱਲ ਤਾਂ ਵੈੇਸੇ ਹੀ ਗਰਮੀ ਕੁਛ ਹੋ ਗਈ, ਇਹ ਨੂੰ ਸਹਿਣ ਨੀ ਹੁੰਦੀ ਲੱਗੇ ਹੋਸ ਖਿਆਲਾ ਚ ਪਹੁੰਚ ਜਾਂਦੇ ਆ, ਬੀ ਪੀ ਘੱਟ ਗਿਆ, ਕਿਸ ਦਾ ਇਹ ਹੋ ਗਿਆ ਕਿਸ ਹੋ ਗਿਆ, ਗਰਮੀ ਨੇ ਐਰਕੀ ਦਾ ਕੀ ਕਰਤੀ ਪੂਰੀ
ਪੜਾਹੀ ਤਾਂ ਹੈ ਨਾ ਵੇਖੋ, ਹੁਣ ਅੱਜ ਕੱਲ੍ਹ ਸਰਦੀਆਂ ਚ ਕੱਪੜੇ ਦੋ ਦਿਨ ਹੀ ਸੁੱਕਦੇ ਹੈਗੇ। ਅੱਗੇ ਕਰ ਕੱਪੜੇ ਧੁੱਪ ਵਿੱਚ ਪਿੱਛੇ ਕਰ ਕੱਪੜੇ ਧੁੱਪ ਵਿੱਚ ਹੁਣ ਤੁਸੀਂ ਕੱਪੜੇ ਧੋਣਾ ਦਸ ਕੱਪੜੇ ਧੋ ਪਿਆ, ਤੁਸੀਂ ਲਾਈਨ ਨਾਲ ਕੱਪੜੇ ਤੁਸੀਂ ਦਸਵਾਂ ਕੱਪੜਾ ਪਾਓਗੇ ਨਾ ਜੋ ਪਹਿਲਾ ਕੱਪੜਾ ਇਹ ਸੁੱਕਿਆ ਹੋਏਗਾ, ਜਿਵੇਂ ਕਿ ਦੋ ਘੰਟੇ ਹੋ ਗਏ ਹੈ।
ਹਾਂਜੀ-ਹਾਂਜੀ, ਤੁਸੀਂ ਮੈਂ ਕਹਿੰਦਾ, ਕਿ ਉਹਨੂੰ ਨਿਚੋੜੋ ਵੀ ਨਾ ਕੱਪੜੇ ਨੂੰ ਜਿੱਦਾਂ ਪਾਣੀ ਚੋਂ ਕੱਢੇ ਜਾਣਾ ਏਦਾਂ ਵੀ ਸੁੱਕਣੇ ਪਾ ਦਓਗੇ ਨਾ, ਮੈਂ ਵੱਧ ਤੋਂ ਵੱਧ ਕਹਿੰਦਾ, ਪੰਦਰਾਂ ਜਾਂ ਵੀਹ ਮਿੰਟ ਵੀਹ ਮਿੰਟਾਂ ਦੇ ਵਿੱਚ ਉਹਨੇ ਸਾਰਾ ਪਾਣੀ ਤੱਕ ਨਿਚੋੜ ਕੇ ਪੂਰਾ ਤੱਕ ਸਭ ਕੁਝ ਕਰ ਦੇਣਾ ਉਹ ਚੀਜ਼
ਆਕੜ ਜਾਂਦਾ ਜੀ ਕੱਪੜਾ ਵੀ ਆਕੜ ਜਾਂਦਾ ਅੱਜ-ਕੱਲ ਧੂਪ ਚ ਪਾਉਣ ਨਾਲ।
ਹਾਂਜੀ-ਹਾਂਜੀ, ਉਹ ਤੇ ਹੁੰਦੇ ਆ ਓਦਾਂ ਹੀ ਹੋਣਾ ਵਾ ਜਦੋਂ ਕੋਈ ਵੀ ਚੀਜ਼ ਫੜਲੋ ਹੁਣ ਠੰਡ ਦੇ ਵੀ ਫੜਲੋ ਤੁਸੀਂ। ਆਪਾਂ ਠੰਢ ਦੇ ਵਿੱਚ ਵੀ ਆਪਾਂ ਸੁੱਕਨਣੇ ਪਾਉਂਦੇ ਹਾਂ ਕੱਪੜੇ ਉਹ ਵੀ ਅਗਰ ਟਾਈਮ ਤੇ ਰਹਿ ਗਿਆ। ਤੇ ਬਾਅਦ ਚ ਉਹ ਠੰਡ ਆਪਣਾ ਕਮਾਲ ਕਰਕੇ ਕੱਪੜੇ ਅਕੜਾ ਦਿੰਦੀ ਆ, ਹੁਣ ਜੇ ਤੁਸੀਂ ਧੁੱਪੇ ਫੇਰ ਪਾਓਗੇ ਗਰਮੀਆਂ ਚ ਪਾਓਗੇ। ਗਰਮੀਆਂ ਚ ਤਾਂ ਆਕੜ ਜਾਣੇ ਆ ਬਸ ਇਨਾ ਹੈ, ਕਿ ਜਿਹੜਾ ਹਾਂਜੀ
ਵੀ ਹੁਣ ਮੇਰਾ ਭਰਾ ਗਿਆ ਸੀਗਾ, ਬਾਜ਼ਾਰ ਤੇ ਧੁੱਪ ਇੰਨੀ ਸੀਗੀ ਮੈਂ ਕਿਹਾ ਤੂੰ ਵੀਰੇ ਇਹ ਲੈ ਜਾਿਹਾ ਤੋਲਿਆ ਉਹ ਪਰਨਾ ਜਿਹਾ ਗੀਲਾ ਕਰਕੇ ਤੇ ਸਿਰ ਤੇ ਪਾ ਲੈ। ਤੂੰ ਗੱਡੀ ਚਲਾਣੀ ਹੈ ਨਾਲੇ ਤੈਨੂੰ ਗਰਮੀ ਬੜੀ ਲੱਗਣੀ ਹੈ, ਧੁੱਪ, ਲੂ-ਲ ਲੱਗ ਜਾਏਗੀ ਫਾਇਦਾ ਕੀ ਹੈ? ਤੇ ਵਿਚੇਚਾਰਾ ਪਰਨਾ-ਪਰਨਾ ਉਹਨੇ ਸਿਰ ਮਤਲਬ ਰੱਖਿਆ ਪੱਗ ਦੇ ਉੱਤੇ ਸ਼ਾ ਚੁੰਨੀ ਵੱਖਣ ਬਾਹਰ ਗਿਆ ਪਰ ਨਾ ਸੁੱਕ ਗਿਆ ਮੈਂ ਕੀ ਹੈ? ਕਹਿੰਦਾ, ਗਰਮੀ ਇੰਨੀ ਹੈ ਕੀ ਕਰਾਂ?
ਗਰਮੀ ਇਂਹੀਂ ਆ ਨਾਲੇ ਉਹ ਪਾਣੀ ਪਹਿਲਾਂ ਜਿਹੜਾ ਉਹਨਾਂ ਨੇ ਪਰਨਾ ਬੰਨਿਆ ਹੁੰਦਾ ਨਾ ਪਰਨਾ ਪਹਿਲਾਂ ਜਿਹੜਾ ਤੁਸੀਂ ਤ ਤੋਲੀਆ ਦਿੱਤਾ ਉਹਨਾਂ ਨੂੰ ਗਿੱਲਾ ਕਰਕੇ, ਤੇ ਪਹਿਲੀ ਗੱਲ ਉਹ ਪਹਿਲਾਂ ਜਾਣਾ, ਇਹ ਵੀ ਇੱਕ ਤੁਹਾਨੂੰ ਦੱਸਾਂ ਮੈਂ ਇਹ ਵੀ ਨੁਕਸਾਨਦਾਇਕ ਹੈਗਾ ਵਾ ਸਰੀਰ ਵਾਸਤੇ। ਕਿਉਂਕਿ ਉਹ ਪਹਿਲਾਂ ਉਹਨਾਂ ਨੇ ਪੱਗ ਜਿਹੜੇ ਪਰਨੇ ਬੰਨਨਾ ਹੋਊਗਾ। ਤੇ ਉਹਦੇ ਵਿੱਚ ਪਾਣੀ ਜਾਣਾ ਠੀਕ ਹੈ ਤੇ ਉਹਨੇ ਬਾਅਦ ਚੋਂ ਪਾਣੀ ਦੀ ਸਧਾਂ ਕਿ ਕੀ ਕਰਨਾ ਦਿਮਾਗ ਤੇ ਸਿਰ ਤੇ ਅਸਰ ਕਰਨਾ ਉਹਨੇ ਸਿਰਫ ਠੰਡੀ ਕੀ ਕਰਨਾ ਚੀਜ਼ ਸਿਰਫ ਉਹੀ ਦਿਮਾਗ ਵਾਲਾ ਹਿੱਸਾ ਹੀ ਉਹਨੇ ਠੰਡਾ ਰੱਖਣਾ ਵਾ। ਤੇ ਬਾਕੀ ਬੋਡੀ ਦਾ ਕੀ ਕਰਨਾ ਫਿਰ ਤੇ ਆਹ ਵੀ ਚੀਜ਼ ਨਾ ਬੱਚਾ ਕੱਲ ਨੂੰ ਕੋਈ ਸਮਝ ਲਉ ਕਿ ਇਹ ਅਚਾਨਕ ਬੀਪੀ ਡਾਊਨ ਹੋ ਗਿਆਏ ਇਸ ਚੀਜ ਨਾਲ ਠੰਡੇ-ਗਰਮ ਕਰਕੇ ਤੇ ਇਹ ਚੱਲਦੀ ਗੱਡੀ ਦੇ ਵਿੱਚ ਬੰਦੇ ਨੂੰ ਚੱਕਰ ਆ ਗਿਆ ਫੇਰ ਜਾਂ ਕਿਤੇ ਖਲੋਤਾ-ਖਲੋਤਾ ਅਚਾਨਕ ਗੱਡੀ ਤੋਂ ਉਤਰ ਕੇ ਅਚਾਨਕ ਛੋਕਾ ਵੱਜ ਗਿਆ ਫੇਰ। ਇਹ ਵੀ ਚੀਜ਼ ਨੁਕਸਾਨਇਕ ਹੁੰਦੀਆਂ ਮੈਢਮ ਇਹ ਚੀਜਾ ਦਾ ਧਿਆਨ ਬੜਾ ਰੱਖਣਾ ਚਾਹੀਦਾ।
ਕੋਈ ਨੀ ਮੈਂ ਹੁਣ ਧਿਆਨ ਰੱਖਾਂਗੀ ਅੱਜ-ਕੱਲ ਲੂ ਦਾ ਵੀ ਬੜਾ ਹੈਨਾ ਤੇ ਮੈਂ ਸਗੋਂ ਮੈਂ ਕਿਹਾ ਚਲੋ ਦੁਪਹਿਰ ਵੇਲੇ ਇੰਨੀ ਹੁੰਦੀ ਲੂ-ਲਾਉਣ ਲੱਗ ਜਏ ਤੇ ਮੈਂ ਸਲਾਹ ਦੇ ਵਿੱਚ ਪਿਆਜ਼ ਜ਼ਰੂਰ ਚੀਰਨੀ ਆ ਕਹਿੰਦੇ ਪਿਆਜ ਖਾਣ ਨਾਲ ਨਾ ਲੂ ਨੀ ਲੱਗਦੀ। ਹੈਗੀ, ਕੱਚਾ ਪਿਆਜ ਖਾਓ ਇੱਕ ਰੋਜ਼ ਦਿਨ ਦਾ ਉਹ ਆਪਾਂ ਸਲਾਦ ਚ ਚੀਰ ਲੈਂਦੇ ਹਾਂ ਖੀਰਾ ਪਾਣੀ ਦੀ ਕਮੀ ਪੂਰੀ ਕਰਦਾ ਹੈ ਉਹ ਚੀਰ ਲੈਂਦੇ ਹਾਂ, ਚਕੁੰਦਰ ਖੂਨ ਦੀ
ਠੰਡੀ ਹੁੰਦੀ ਹੈ, ਚਕੰਦਰਰ ਹੋ ਗਈ ਚਕੰਦਰ ਤੋਂ ਖੂਨ ਵਧਾਉਦਾ ਦਾ ਉਹ ਸਭ ਤੋਂ ਬੈਸਟ ਹੈਗਾ ਚਕੰਦਰਰ।
ਹਾਂਜੀ, ਉਹ ਵੀ ਚੀਰ ਲੈਂਦੇ ਆ ਫਿਰ ਟਮਾਟਰ ਬਚਦੇ ਨੇ ਮੈਂ ਕਿਹਾ ਇਹ ਵੀ ਚੀਰ ਲਾਉ ਉਣ ਸਲਾਦ ਤਾਂ ਚੀਜ਼ ਹੀ ਲਇਏ। ਟਮਾਟਰ ਕਿ ਕਰਨਾ, ਐਵੀ ਚੀਰੋ ਉਨ।
ਉਹ ਨਹੀਂ- ਨਹੀ, ਪਤਾ ਕੀ ਗੱਲ ਆ ਜਿਹੜੇ ਫਲ-ਫੂਰਟ ਖਾਂਦੇ ਨਾ ਜਿਹੜੇ ਆਪਾ ਇੰਜਕਸ਼ਨ ਵਾਲਾ ਖਾਂਦੇ ਨੇ ਚੰਗਾ ਬੰਦਾ ਜੀ ਹਰੀਆਂ ਸਬਜ਼ੀਆਂ ਖਾਲੇ ਹਰੀ ਜਿਹੜੇ ਆਖੀਏ ਸਲਾਦ ਵਗੈਰਾ ਹੁੰਦੇ ਨਾ, ਸਭ ਤੋਂ ਵਧੀਆ ਹੈਗਾ ਇਹ ਨਾਲ ਲੂਣ ਪਾਓ ਸਵੇਰਾ ਬੰਦਾ ਥੋੜਾ-ਥੋੜਾ ਇੱਕ-ਇੱਕ ਕੱਟ ਰੱਖ ਲਏ ਤੇ ਬੰਦਾ ਇਹੀ ਖਾ ਲਏ ਇੱਕ ਟਾਈਮ ਤੇ ਉਹ ਵੀ ਬਹੁ-ਬਹੁਤ ਹੋ ਜਾਂਦਾ।
ਸਵਾਦ ਬੜਾ ਲੱਗਦਾ ਹੈ ਜੀ ਨਿੰਬੂ ਪਾਓ ਹਲਕਾ ਚਾਟ ਮਸਾਲਾ ਪਾਓ ਤੇ ਖਾਓ, ਇੰਨਾ ਸਵਾਦ ਸਲਾਦ ਲੱਗਦਾ ਰੋਟੀ ਘੱਟ ਖਾਧੀ ਜਾਂਦੀ ਹੈ ਸਲਾਦ ਵਾਧੂ ਖਾਧੀ ਜਾਂਦੀ ਹੈ।
ਆਹੀ ਗੱਲ ਪਰ ਨਾ ਇੱਕ ਵੇਖੋ ਹੁਣ ਤੁਸੀਂ ਗਰਮੀ ਦੇ ਵਿੱਚ ਇੰਨੀ ਗਰਮੀ ਪੈਂਦੀ ਨਾ ਤੇ ਭੁੱਖ ਵੀ ਲੱਗਦੀ ਨੀ ਹੈ। ਤੇਰਾ ਅਗਰ ਖਾਣ ਪੈ ਜਾਏ ਨਾ ਤੇ ਉਹੀ ਗਲ ਹੋ ਜਾਂਦੀ ਜਬਰਦਸਤੀ ਖਾਣ ਵਾਲਾ ਹਿਸਾਬ ਹੋ ਜਾਂਦਾ ਵਾ। ਤੇ ਉਹ ਚੀਜ਼ ਦਾ ਫਾਇਦਾ ਕੁਛ ਨੀ ਹੁੰਦਾ ਤੇ ਇਸੇ ਕਰਕੇ ਨਾ ਬੰਦਾ ਇੱਕ ਦੁਪਹਿਰ ਦੀ ਅਗਰ ਰੋਟੀ ਅਗਰ ਖਾਣਦੇ ਆ ਤੇ ਅਗਰ ਉਹਨੂੰ ਕਹਿੰਦੇ ਨਾ ਕਿ ਥੋੜਾ ਜਿਹਾ ਇੱਕ-ਅੱਧੀ ਰੋਟੀ ਖਾ ਲਏ। ਤੇ ਬੰਦਾ ਬਾਕੀ ਚੀਜ਼ਾਂ ਆਹ ਖਾ ਲੈ ਆ ਥੋੜਾ ਪਚ-ਪਚ। ਪਚ ਵੀ ਜਾਂਦੀ ਹੈ ਜਲਦੀ ਭੁੱਖ ਵੀ ਲੱਗ ਜਾਂਦੀ ਫਿਰ ਦੁਬਾਰਾ ਫਿਰ ਬੰਦਾ ਕਿ ਹੁੰਦਾ ਜ ਦੁਬਾਰਾ ਦੋ-ਤਿੰਨ ਘੰਟਿਆਂ ਬਾਅਦ ਭੁੱਖ ਲੱਗਦੀ ਹੈ। ਜਿਹੜੀ ਉਸ ਟਾਈਮ ਤੇ ਉਹਨੇ ਉਹ ਰੋਟੀ ਨਹੀਂ ਖਾਣੀ ਹੁੰਦੀ ਉਹ ਦੋ-ਤਿੰਨ ਘੰਟਿਆਂ ਬਾਅਦ ਉਹ ਰੱਜ ਕੇ ਰੋਟੀ ਖਾ ਲੈਂਦਾ। ਇਸ ਚੀਜ਼ ਦਾ ਆਹ ਫਾਇਦਾ ਹੈਗਾ ਜੀ ਕਿਉਂਕਿ ਇਹ ਤੇ ਅੰਦਰ ਹੀ ਹੈ ਕਿ ਮੈਲਟ ਹੋ ਗਈ। ਪਾਣੀ ਉਹ ਪਾਣੀ ਬਣ ਜਾਣਾ ਪੂਰਾ ਤੇ ਇਹਦੇ ਬਾਅਦ ਚ ਉਹ ਉਸ ਟੱ ਢਿੱਡ-ਢਿੱਡ ਨੇ ਫਿਰ ਭੂਖ ਮੰਗਣੀ ਫਿਰ ਦੁਬਾਰਾ ਉਹ ਕੀੁ ਉਨਂਦਾ ਜਿਹੜੇ ਟਾਈਮ ਤੇ ਇਹਨੇ ਤਿਨ ਫੁੱਲਕੇ ਖਾਣੇ ਆ। ਤੇ ਉਹ ਦੁਬਾਰਾ ਭੁੱਖ ਨਾਲ ਚਾਰ ਫੁੁਲਕੇ ਹੋਰ ਖਾ ਲੈਣੇਆ।
ਬਿਲਕੁਲ ਇਹਹੀ ਹੈ ਨਾ ਜਿਵੇਂ ਕਿ ਗਰਮੀ ਹੁਣ ਇੱਕ ਟਾਈਮ ਬੰ ਦਹੀਂ ਖਾਏ, ਇੱਕ ਟਾਈਮ ਸਲਾਦ ਖਾਏ ਹੁਣ ਫਰੂਟ ਵੀ ਅੱਜ-ਕੱਲ੍ਹ ਪਤਾ ਨੀ ਕੀ ਕਹਿ ਰਹੇ ਸੀ? ਕੈਮੀਕਲ ਵਗੈਰਾ ਵਾਲੇ ਆ ਰਹੇ ਆ ਦੁਆਣਾ ਦੁਆਣਾ ਜਿਹਾ ਹੋ ਗਿਆ ਬੜੀ ਇਹਦੇ ਪਿੱਛੇ ਤਾਂ ਨੀ ਕੀ ਵਾਓ ਉਹ ਲੋਕੀ ਬੋਲ ਰਹੇ ਸੀ ਇੰਜੈਕਸ਼ਨ ਲਾ ਰਹੇ ਕੀ ਲਾ ਰਹਾ ਹੈ ਲੋਕਾਂ ਦੇ ਪੇਟ ਖ਼ਰਾਬ ਹੋ ਗਿਆ ਲੋਕਾਂ ਨੇ ਉਹ ਖਾਣੇ ਬੰਦ ਕਰਤੇ ਹੈ।
ਜਾਂ ਤੇ ਘਰ ਦੇ ਬੱਚੇ ਖੁਦ ਬਿਮਾਰ ਪੈ ਗਏ ਤੇ
ਹੂੰ -ਹੂੰ।
ਸਾਡੇ ਘਰ ਦੇ ਆਪਦੇ ਬੱਚੇ ਬਮਾਰ ਪੈ ਗਏ ਜੀ ਇਹ ਚੀਜ਼ਾਂ ਖਾ ਕੇ, ਕਿਉਂਕਿ ਇਹ ਚੀਜ਼ਾਂ ਦੇਖੋ ਨਾ ਹੁਣ ਮੇਰੀ ਗੱਲ ਸੁਣੋ ਇਹ ਜਿਹੜੀ ਜਿਨਾਂ ਨੂੰ ਟੈਮ ਲੱਗਦਾ ਜ਼ਮੀਨ ਦੇ ਅੰਦਰ ਜਿਹੜੀ ਜਿਮੇਂ ਫਲ ਉੱਗਦੇ ਆ ਚਾਏ ਸਬਜ਼ੀਆਂ ਵਾ, ਓਨਾਂ ਨੂੰ ਅਪਣੇ ਟੈਮ ਤੇ ਹਿਸਾਬ ਨਾਲ ਅਗਰ ਪੱਕਣ ਦਵਾਂਗੇ ਨਾ ਤੇ ਬਣਨ ਦਵਾਂਗੇ ਨਾ ਤੇ ਓਹ ਚੀਜ਼ ਤਾਂ ਔਰਗੈਨਿਕ ਹੁੰਦੀ ਆ। ਅਗਰ ਆਪਾਂ ਓਨੂੰ ਟੈਮ ਤੋਂ ਪੈਲਾਂ ਕੱਢ ਕੇ ਇੰਜੈਕਸ਼ਨ ਠੋਕ-ਠੋਕ ਕੇ ਓਨੂੰ ਵੱਡੇ ਕਰਾਂਗੇ ਤੇ ਓਹ ਚੀਜ ਹੁਣ ਵੇਖੋ ਐਹੋ-ਐਹੋ ਜੇ ਕੈਮੀਕਲ ਆ ਗਏ ਐ ਕਿ ਵੀਡੀਓਜ਼ ਦੀ ਐਹੋ ਹੀ ਹੈ, ਵੇਖੋਗੇ ਨਾ ਵੀ ਦੇਖੋ ਕਿ ਤੁਹੀਂ ਵੈੰਦੇ-ਵੈੰਦੇ ਓਨੇ ਇੰਜੈਕਸ਼ਨ ਠੋਕਣ ਤੇ ਲਾਣਾ ਓਹਦੇ ਵਿੱਚ ਤੇ ਓਨੇ ਵੈੰਦੇ-ਵੈੰਦੇ ਅਪਣਾ ਅਕਾਰ ਫੜ੍ਹ ਲੈਣਾ।
ਬਿਲਕੁਲ-ਬਿਲਕੁਲ, ਐਹੀ ਨਾ ਤਾਂ ਹੀ ਲੋਕਾਂ ਨੇ ਦੁਆਣੇ ਖਾਣੇ ਬੰਦ ਕਰਤੇ ਤੁੂਹਾਨੂੰ ਪਤਾ ਦੁਆਣਾ ਵੀ ਇਸ ਮੋਸ ਸਮਝ ਚ ਆਂਦਾ ਖਰਬੂਜਾ ਹੋ ਗਿਆ, ਦੁਆਣਾ ਹੋ ਗਿਆ, ਲੀਚੀ ਹੋਗੀ। ਸਗੌ ਹੁਣ ਤੇ ਜਾਮੁਣ ਆਏ ਦੇ ਐ, ਪਰ ਮੈੰਗੇ ਇਡੇ ਹੈਗੇ ਐ ਗਰਮੀ ਇਚ ਅਸੀਕਨ ਕੱਲ ਅਸੀਂ ਲਿੱਤ ਤੇ ਪੰਜਾਹ ਰੁਪਏ ਪਾ।
ਅੱਛਾ ਪੰਜਾਹ ਰੁਪਏ ਪਾਨੀ, ਦੋ ਸੌ ਰੁਪਏ ਕਿੱਲੋ ਹੋ ਗਿਆ।
ਹਾਂਜੀ, ਇੰਨੇ ਮਹਿੰਗੇ ਫਰੂਟ।
ਓ, ਮੈਂ ਕਹਿੰਦਾ ਆਸਮਾਨ, ਆਸਮਾਨ ਨੂੰ ਹੱਥ ਲਾਇਆ ਏਨਾਂ ਨੇ, ਰੇਟਾਂ ਨੇ। ਬੰਦਾ ਖਾਵੇ ਤੇ- ਖਾਵੇ ਕੀ। ਪਰ ਜਿੰਨੇ ਖਾਣਾ, ਓਹਨੇ ਖਾ ਈ ਲੈਣਾ। ਓ ਫੇਰ ਓਨੇ ਜਿੰਨੇ ਸਿਹਤ ਦਾ ਧਿਆਨ ਰੱਖਣਾ ਨਾ- ਫੇਰ ਓਨੇ ਪੰਜਾਹ ਰੁਪ‌ਈਏ, ਸੌ ਰੁਪਏ, ਦੋ ਸੌ ਰੁਪਏ ਨੀ ਵੇਖਣਾ। ਓਨੇ ਕਹਿਣਾ ਮੇਰੀ ਸਿਹਤ ਸ‌ਈ ਰਵੇ। ਬਸ ਹੋ ਗਿਆ। ਪੈੇਹੇ ਤੇ ਆਪਾਂ ਕਮਾਉਂਦੇ ਪ‌ਏਂ। ਪੈਹੇ ਆਪਾਂ ਕਾਹਦੇ ਵਾਸਤੇ ਕਮਾਉਂਦੇ ਮੈਡਮ, ਆਪਣੀ ਸਿਹਤ ਵਾਸਤੇ ਈ ਕਮਾਉਂਦੇ ਆਂ।
ਹਾਂਜੀ ਓ ਤਾਂ ਹੈ ਈ ਐ।
ਓਦੇ ਵਿੱਚ ਏ ਚੀਜ਼ ਦਾ ਕੀ ਹੈਗਾ ਕੀ ਹਾਂ ਵੀ। ਬਸ, ਇੰਨਾ ਐ ਕੀ ਗਰਮੀ 'ਚ ਜਿੰਨਾ ਆਪਾਂ ਬਚ ਕੇ ਰਹਿ ਸਕੀਏ। ਓਨਾਂ ਬਚ ਕੇ ਰੈ ਸਕਦੇ। ਬਸ ਇੰਨਾ ਏ ਕੀ ਜਦੋਂ ਜ਼ਰੂਰੀ ਕੰਮ ਹੋਵੇ, ਬੰਦਾ ਓਦੋਂ ਈ ਘਰੋਂ ਨਿਕਲੇ।
ਬਿਲਕੁਲ ਬਿਲਕੁਲ। ਹ‌ਏ ਤੇ ਸਾਡੇ ਸਕੂਲ ਨੇ ਵੀ ਨੀ- ਖੁੱਲੇ ਹੈਗੇ। ਸਾਡੇ ਬੱਚਿਆਂ ਦੇ ਸਕੂਲ ਨੀ ਖੁੱਲੇ ਹੈਗੇ। ਦੇਖੋ ਲੋਕਾਂ ਦੇ ਸਕੂਲ ਖੁੱਲ ਵੀ ਗਏ ਐ ਨਾ। ਇੱਕ ਜੂਨ, ਜੁਲਾਈ ਤੋਂ। ਸਾਡੇ ਹਜੇ ਖੁੱਲੇ ਈ ਨੀ ਹੈ। ਕਹਿ ਰਹੇ ਆ ਪੱਚੀ ਜੁਲਾਈ ਨੂੰ ਸਕੂਲ ਖੋਲਣੇ ਹਜੇ। ਹਜੇ ਗਰਮੀ ਬੜੀ ਹੈਗੀ ਐ।
ਓ ਛੋਟੇ ਬੱਚਿਆਂ ਵਾਸਤੇ ਹੋ ਗਏ ਨਾ ਜੇੜੇ- ਪ੍ਰੀ ਨਰਸਰੀ ਆਲੇ ਹੋ ਗਏ। ਪੈਲੀ, ਦੂਜੀ, ਤੀਜੀ ਆਲੇ ਦੇ ਕਲਾਸ ਦੇ ਬੱਚੇ, ਓਨਾਂ ਦੀਆਂ ਛੁੱਟੀਆਂ ਵੱਧ ਗਈਆਂ ਵਾਂ। ਜੇੜੇ ਪੰਜਵੀਂ ਕਲਾਸ ਤੋਂ ਚੌਥੀ ਕਲਾਸ ਤੋਂ ਅੱਗੇ ਜੇੜੇ ਬੱਚੇ ਪੜ੍ਹਦੇ ਪਏ ਨੇ, ਓਨਾਂ ਦੇ ਸਕੂਲ ਓਪਨ ਹੈਗੇ ਮੈਡਮ। ਜੇੜੇ ਛੋਟੇ ਆ ਨਾ ਬੱਚੇ, ਓਨਾਂ ਵਾਸਤੇ ਛੁੱਟੀਆਂ ਵਧ ਗਈਆਂ ਹੋਈਆਂ ਵਾ।
ਹਾਂਜੀ, ਤੇ ਹੁਣ ਪੱਚੀ ਜੁਲਾਈ ਨੂੰ ਜਾਣਗੇ। ਵੇਖਣਗੇ ਫੇਰ ਗਰਮੀ ਹੋਈ, ਤੇ ਫੇਰ ਛੁੱਟੀਆਂ ਪੈ ਜਾਣੀਆਂ ਆ।
ਹਾਂਜੀ- ਹਾਂਜੀ
ਬਸ ਗਰਮੀ ਨੇ ਹਾਲ ਬੇਹਾਲ ਕੀਤੇ ਵੇ ਆ। ਹਰ ਪਾਸੇ ਪਸੀਨੇ- ਪਸੀਨੇ-
ਕੀ ਮੀਂ ਦਾ ਮੌਸਮ ਨੀ ਸਟਾਰਟ ਹੋਣਾ। ਤੇ ਗਰਮੀ ਵਧੀ ਜਾਣੀ ਐ, ਤੇ ਬੱਚਿਆਂ ਨੂੰ ਮੋਜਾ ਲੱਗੀਆਂ ਹੋਈਆਂ।
ਇੱਕ ਵਾਰੀ ਨੀ ਮੀਂ ਵਰਿਆ ਹੈਗਾ। ਇਕ ਵਰੀ-
ਦੋ- ਤਿੰਨ ਵਾਰੀ ਮੀਂ ਆਆ ਵਾ। ਓਹੀ ਤੂਫਾਨ ਜਦੋਂ ਨਿਊਸ 'ਚ ਦੱਸਣ ਦ‌ਏ ਸੀ। ਓਰ ਤੋਂ ਬਾਦ ਓ ਵੀ ਨੀ ਕੁੱਛ ਪਿਆ ਬਾਦ 'ਚੋਂ।
ਸਾਡੇ ਰੋਜ਼ ਰਾਤੀ ਬਿਜਲੀ ਲਿਛਕਦੀ ਹੈ, ਸਵੇਰੇ ਫਿਰ ਧੁੱਪ ਨਿਕਲ ਆਂਦੀ ਐ।
ਹਾਂਜੀ- ਹਾਂਜੀ- ਹਾਂਜੀ। ਹਾਂਜੀ- ਹਾਂਜੀ
ਹਾਂਜੀ, ਚਲੋ ਜੀ ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਓਕੇ ਜੀ ਫੇਰ- ਆਪਾਂ ਗੱਲ ਕਰਾਂਗੇ। ਸਾਸਰੀ ਕਾਲ।
ਹਾਂਜੀ- ਹਾਂਜੀ ਸਸਰੀ ਕਾਲ।